ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਵੀਰ ਜੀ ਹੋਰ ਠੀਕ ਹੋ
ਵਧੀਆ ਜੀ ਤੁਸੀਂ ਦੱਸੋ
ਵਧੀਆ ਵਧੀਆ ਹੋਰ
ਹੋਰ ਵਧੀਆ ਜੀ ਘਰ ਪਰਿਵਾਰ ਵਧੀਆ ਤੁਹਾਡਾ
ਹਾਂਜੀ ਵਧੀਆ ਵਧੀਆ ਤੁਸੀਂ ਦੱਸੋ
ਸਾਡਾ ਵੀ ਵਧੀਆ ਜੀ
ਹੋਰ ਖਾਲੀ ਰੋਟੀ ਰੂਟੀ
ਹਾਂਜੀ ਖਾ ਲਈ ਏ ਜੀ ਤੁਸੀਂ ਖਾ ਲਈ ਏ
ਹਾਂਜੀ ਹਾਂਜੀ
ਅੱਛਾ ਜੀ
ਹੋਰ ਕੀ ਚੱਲ ਰਿਹਾ ਪੜ੍ਹਾਈ ਪੜੂਈ ਕਰ ਰਹੇ ਹੋ ਹੋ ਗਈ ਕਲੀਅਰ
ਸਾਡੀ ਤੇ ਹੋ ਗਈ ਹੈ ਜੀ ਟਵੈਲਥ ਪਾਸ ਆਪਾਂ ਤੇ ਬਾਹਰ ਹੋ ਗੇ ਆਏ ਹਾਂ
ਅੱਛਾ ਅੱਛਾ ਸ਼ਲੋ ਵਧੀਆ ਕਿਹੜੀ ਕੰਟਰੀ ਦੇ ਵਿੱਚ ਚੱਲੋ ਰਹਿਣ ਦੋ ਰਹਿਣ ਦੋ ਭੂਲ ਗਿਆ ਸੀ
ਹਾਂ ਹਾਂ ਹਾਂ ਹਾਂ
ਹਾਂਜੀ ਪਰ
ਆਹੋ ਹੋਰ ਸੁਣਾਓ ਵੀਰ ਜੀ
ਬਸ ਵਧੀਆ ਉਹ ਘੁੰਮਣ ਗਏ ਸੀ ਕਿੱਧਰੇ
ਹਾਂਜੀ ਗਏ ਸੀ ਅੰਮ੍ਰਿਤਸਰ ਗਏ ਸੀ ਘੁੰਮਣ
ਅੱਛਾ ਵਧੀਆ ਵਧੀਆ ਚਲੋ ਮੈਂ ਵੀ ਗਿਆ ਸੀ ਫਰੈਂਡਸ ਨਾਲ ਫੋਨ ਆਇਆ ਸੀ ਫੇਰ ਘਰਦਿਆਂ ਨਾਲ ਆ ਗਿਆ ਬਾਹਰ
ਚਲੋ ਵਧੀਆ ਜੀ
ਨਾਨੀ ਘਰ ਹਾਂਜੀ
ਅੱਛਾ ਹੋਰ ਦੱਸੋ
ਬਾ ਵਧੀਆ ਉਹ ਪੜ੍ਹਾਈ ਦਾ ਕੋਲੇਜ ਵਗੈਰਾ ਕਰ ਰਹੇ ਹੋ ਯਾ ਕੰਮ ਕੁਮ ਕੋਈ
ਇਕ ਦੋ ਮਹੀਨੇ ਇੱਕ ਡੇਢ ਮਹੀਨਾ ਹੋਇਆ ਮੈਂ ਤੇ ਬਾਹਰੋਂ ਆਇਆ ਮੈਂ ਤੇ ਬ ਵਾਪਸ ਹੀ ਉੱਥੇ ਜਾਣਾ ਵਾ
ਅੱਛਾ ਅੱਛਾ
ਹਾਂਜੀ
ਵਧੀਆ ਵਧੀਆ ਚਲੋ ਮੈਂ ਤੇ ਜੀ ਪੜ੍ਹਾਈ ਕਰ ਰਿਆਂ ਸੀ
ਕਿਹੜੀ ਚਾਹਦੀ ਪੜਾਈ ਚ
ਮੈਂ ਕਰ ਰਿਹਾ ਕੋਲੇਜ ਫਸਟ ਈਅਰ
ਚਲੋ ਵਧੀਆ ਹੈ ਜੀ
ਹਾਂਜੀ ਹਾਂਜੀ
ਹੋਰ ਦੱਸੋ ਤੁਸੀਂ
ਬਾਹ ਵਧੀਆ ਤੁੱਸੀ ਦੱਸੋ
ਮੈਂ ਅੱਜ ਕੱਲ੍ਹ ਪੋਲਿਊਸ਼ਨ ਦੇਖੋ ਕਿੰਨਾ ਫੈਲਿਆ ਜੀ
ਬਹੁਤ ਫੈਲਿਆ ਦਾ ਜੀ ਪਲਿਊਸ਼ਨ ਜ਼ਿਆਦਾ ਤੇ ਪੈਟਰੋਲ ਕਰਕੇ ਫੈਲਾ ਜਿਹੜਾ ਉਹਨਾਂ ਨੂੰ ਨਵਾ ਕੱਢਦੇ ਨੇ
ਉਹ ਉਹ ਤੇ ਹੈ ਜੀ ਭਾਜੀ ਫੈਕਟਰੀਆਂ ਵੀ ਤੇ ਫੈਕਟਰੀਆਂ ਦਾ ਕਿੰਨਾ ਉਹ ਹੈ ਗਿਆ ਜੀ
ਫੈਕਟਰੀਆਂ ਉਹੀ ਤੇ ਹਾਂ ਮੇਨ ਤੇ ਉਹੀਉ ਏ ਉਹ ਦਿਨ ਰਾਤ ਚਲਦੀਆਂ ਹੁੰਦੀਆਂ ਜਿਹੜੀਆਂ
ਪਤਾ ਕੀ ਹੈ ਜੀ ਜ਼ਿਆਦਾ ਨੁਕਸਾਨ ਪਤਾ ਕਿਹਦਾ ਹੈਗਾ ਜੇਵੇਂ ਗਲੀਆਂ ਚ ਹੇਗਿਆਂ ਨੇ ਨਾ
ਹਾਂਜੀ ਹਾਂਜੀ ਉਹਦਾ ਹਾਂ ਹਾਂ ਹੋਰ ਐ
ਛੋਟੇ ਛੋਟੇ ਬੱਚਿਆਂ ਤੇ ਬੜਾ ਇਫੈਕਟ ਪੈਂਦਾ ਹੈ
ਸਹੀ ਗੱਲ ਹੈ ਬਿਮਾਰ ਬੜੀ ਜਲਦੀ ਬਿਮਾਰੀ ਫੈਲਦੀ ਹੈ
ਹਾਂਜੀ
ਹੈ ਵੀ ਕੋਈ ਆਜੇ ਰੇਡ ਮਾਰਨ ਸਰਕਾਰੀ ਅਫਸਰ ਉਹ ਦੋ ਪੈਹੇ ਫੜਾ ਕੇ ਚੱਲ ਜਾਂਦੇ ਨੇ ਹੋਰ ਕੀ
ਉਹੀ ਕਰਪਸ਼ਨ ਹੈਗਾ ਜੀ ਇੰਡੀਆ 'ਚ
ਉਹੀਉ ਦੇ
ਹਾਂਜੀ
ਅਸ ਅੱਜ ਕੱਲ ਦੇ ਨਿੱਕੇ-ਨਿੱਕੇ ਬੱਚੇ ਨੂੰ ਦੋ ਪੈਹੇ ਫੜਾ ਚਲੇ ਜਾਣਾ ਛੁਟ ਜਾਣਾ।
ਸਈ ਗੱਲ ਏ ਜੀ।
ਬੜੇ ਘੱਟ ਅਫਸਰ ਨੇ ਜੇੜੇ ਹੁਣ ਇਮਾਨਦਾਰ ਹੋ ਜਾਣ।
ਜੀ ਇਮਾਨਦਾਰ ਕਿੱਥੇ ਮਿਲੇਗਾ ਤੁਆਨੂੰ ਇੰਡੀਆ
ਹੁੰਦਾ ਹੁਣ ਤਾ ਬੜਾ ਰੇਅਰ ਏ ਮਿਲਣਾ ਹੋਰ ਮਿਨਾ ਪਰ ਹੁੰ ਤਾ ਜ਼ਰੂਰ ਹਾਂਜੀ-ਹਾਂਜੀ।
ਪੰਛੀਆਂ ਤੇ ਕਿੰਨਾ ਹੋਰ ਰਿਆ ਜੀ ਪਕਸ਼ੀਆਂ ਤੇ ਉਨਾ ਨੂੰ ਵੀ ਬੜੀ ਦਿੱਕਤ ਆਂਦੀ।
ਹੋਰ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
ਗਲੀ 'ਚ ਤੇ ਵੈਸੇ ਈ ਰੱਦ ਕੀਤਾ ਦਾ ਲਾਇਸੈਂਸ ਤਾਂ ਵੀ ਅੱਜ ਕੱਲ ਚੱਲਦੀ ਵੀ ਹਰ ਜਗ੍ਹਾ ਚੱਲਦੀ ਹੋਰ ਜਿੰਨੀ ਮਰਜ਼ੀ ਛੋਟੀ ਗਲੀ ਹੋਏ ਹੋਰ
ਇੰਨਾ ਗੰਦਾ ਧੂੰਆ ਹੈਗਾ ਜੀ ਮੈਂ ਕੈਂਣਾ ਬੰਦੇ ਨੇ ਇੱਕ ਵਾਰੀ ਲੱਗ ਜਾਏ ਨਾ ਗਲੇ ਤੇ ਬਿਮਾਰ ਹੋ ਜਾਂਦਾ ਓ
ਹੋਰ ਬਸ ਹੁਣ ਨਾਲ ਈ ਅਈਉ ਏ। ਟੈਂਕੀਆਂ ਜਾਣਾ ਜਿਨਾ ਟੈਂਕੀਆਂ ਟੱਕਰ 'ਚ ਓ ਏ। ਨਾਲ ਟੈਂਕਿਆਂ 'ਚ ਜਾਣਾ ਪਾਣੀ ਪ੍ਰਦੂਸ਼ਿਤ ਹੋ ਜਾਣਾ।
ਪਤਾ ਕੀ ਜੀ ਹਵਾ ਪਾਣੀ 'ਚ ਵੀ ਬੜਾ ਫਰਕ ਪੈਂਦਾ ਨਾ ਜੀ ਜੇ ਹਵਾ ਵਧੀ ਸਭ ਵਧੀਆ ਚੱਲੇਗੀ ਤੇ ਸਰੀਰ ਵਧੀਆ ਰਏਗਾ ਤੇ ਗੰਦੀ ਹਵਾ ਚੱਲੇਗੀ ਬਿਮਾਰੀਆਂ ਲੱਗਣਗੀਆਂ।
ਬਸ ਉਹੀਓ ਫਿਰ ਬਸ
ਹਾਂਜੀ
ਹੂੰ
ਹੁਣ ਤੁਸੀਂ ਵੇਖੋ ਅੱਜ ਕੱਲ੍ਹ ਲੋਕੀ ਪਾਣੀ ਕਿੰਨਾ ਖ਼ਰਾਬ ਕਰ ਰਏ ਨੇ।
ਸਈ ਗੱਲ ਏ ਅੱਜ ਕੱਲ੍ਹ ਸਾ ਇੱਥੇ ਹਰਿਆਣਾ 'ਚ ਮਤਲਬ ਬੋਤ ਜਾਦਾ ਦਿੱਕਤ ਆ ਗਈ ਪਾਣੀ ਦੀ ਯਮੁਨਾ ਨਗਰ ਜਗਾਦਰੀ ਪਤਾ ਓ ਦੂਜੇ ਨੰਬਰ ਤੇ ਆ ਗਿਆ। ਯਮੁਨਾਨਗਰ ਜਗਾਧਰੀ ਦੂਜੇ-ਦੂਜੇ ਨੰਬਰ ਤੇ ਆ ਗਿਆ।
ਐ-ਐ ਹਰਿਆਣਾ 'ਚ ਚਲੋ ਫਿਰ ਵੀ ਸਈ ਹੈਗਾ ਜੀ ਪਾਣੀ ਜੀ ਉੱਥੇ ਵੇਖੋ ਤੁਸੀਂ ਮੁੰਬਈ 'ਚ
ਹਾਂ ਪਾਣੀ ਦੀ ਹਰ ਜਗ੍ਹਾ ਲੋੜ ਓ ਘਾਟਾ ਪੈ ਰਿਆ ਪਰ ਪੰਜਾਬ 'ਚ ਨਈ ਹੈ।
ਹੂੰ ਪੰਜਾਬ 'ਚ ਤਾਂ ਵੈਸੇ ਈ ਬੜਾ ਪਾਣੀ ਹੈਗਾ ਜੀ ਇੰਨੇ ਡੈਮ ਜੇੜਾ ਡੈਮ ਹੈਗਾ।
ਓ ਗੁਰੂ ਦਾ ਘਰ ਉੱਥੇ ਕਿਥੇ ਖਾੜ ਪੈਣੀ ਏ।
ਸਈ ਗੱਲ ਏ ਜੀ।
ਓ
ਪਤਾ ਕੀ ਏ ਜੀ ਤੁਸੀਂ ਖ਼ਬਰ ਸੁਣਦੇ ਨੀ ਓ ਭਾਖਰਾ ਡੈਮ ਹੈਗਾ ਜੇੜਾ ਹਾ ਉਦੀ ਵੀ ਥੋੜ੍ਹੀ ਆ।
ਹਾਂ।
ਪਤਾ ਕੀ ਏ ਜੀ ਹਰ ਚੀਜ਼ ਲਿਮਿਟ ਨਾਲ ਸਈ ਹੋ ਸਕਦੀ ਜੀ। ਜਾਦਾ ਓਵਰ ਕਰੋਗੇ ਨਾ ਖਰਾਬ ਨੁਕਸਾਨ ਕਰੇਗੀ।
ਇਹ ਦੇ ਕਈ ਕੈ ਰਏ ਸਦੇ ਕਈ ਤਾਂ ਸਰਕਾਰਾਂ ਦਾ ਈ ਰੋਲ ਹੁੰਦਾ ਖੋਲਨ ਨੂੰ ਖੋਲ੍ਹ ਵੀ ਦੇਨ ਪਤਾ ਨੀਂ ਕੀ ਚੱਕਰ ਖੋਲਦੇ ਵੀ ਨੀਂ ਪਏ ਡੈਮ
ਉਈ ਤੇ ਨਈ ਯ ਸਰਕਾਰਾਂ ਦਾ ਉਹ ਹੁੰਦਾ
ਏਨਾਂ ਨੇ ਪੰਜਾਬ, ਸਈ ਗੱਲ ਐ, ਪੰਜਾਬ ਨੂੰ ਖੋਖਲਾ ਕਰਦੇ ਨੇ ਹੋਰ ਕੀ
ਹੂੰ, ਓ ਹੋ ਨੀਂ ਸਕਦਾ ਕਦੀ।
ਉਹ ਹੋ ਨਹੀਂ ਸਕਦਾ। ਕੀ ਏ ਟੁੱਟੇਗਾ, ਫੇਰ ਲੰਗਰ ਲੱਗ ਜਾਨਗੇ ਹੋਰ ਕੀ।
ਉ, ਹਾਂ
ਫੇਰ ਲੰਗਰ ਲੱਗ ਜਾਨੇ ਨੇ।
ਸਈ ਗੱਲ ਏ, ਭਾਜੀ ਐਨ ਆਰ ਆਈ ਘੱਟ ਹੈਗੇ ਨੇ ਪੰਜਾਬੀ ਬਾਹਰ
ਹੋਰ ਉ ਬਾਰੋ ਕਿੰਨਾ ਕਰੋਡਾ ਐ, ਕਿੰਨੇ ਕਰੋੜ ਆਏ ਨੇ ਕਈ ਤਾਂ ਗੁਪਤ ਆਂਦੇ ਨੇ। ਕਿਸੇ ਨੂੰ ਨੀ ਪਤਾ ਕਿੱਧਰ ਆਏ ਕਿਧਰੋਂ ਨੀ, ਹੂੰ
ਲੋਕਾਂ ਕੋਲ ਬੜਾ ਪੈਹਾ ਜੀ।
ਬੜਾ -ਬੜਾ।
ਅੱਜ -ਕੱਲ੍ਹ ਪਾਨੀ ਦੀ ਬੱਚਤ ਕਰੋ, ਜਿੰਨਾ ਹੋ ਸਕਦਾ।
ਸਈ ਗੱਲ ਏ।
ਲੋਕੀ ਇੱਥੇ ਸੜਕਾਂ ਚ ਰੋੜ੍ਹੀ ਜਾਂਦੇ ਨੇ ਘਰ ਸ ਗਲੀਆਂ 'ਚ ਰੋੜੀ ਜਾਂਦੇ, ਸਫਾਈਆਂ ਚ, ਹਾਂਜੀ।
ਤੇ ਹਰਿਆਨਾ 'ਚ ਕਿੰਨੇ ਪਿੰਡ ਨੇ ਲੋਕ ਰੋਂਦੇ ਪਏ ਨੇ ਪਾਨੀ ਪਿੱਛੇ, ਸਾਫ਼ ਪਾਨੀ ਨੀਂ ਮਿਲਦਾ ਪਿਆ ਕਿਸੇ ਨੂੰ
ਸਈ ਗੱਲ ਏ ਜੀ, ਗੰਦਾ ਪਾਨੀ ਆ ਰਿਆ ਬੜਾ।
ਬੜਾ ਗੰਦਾ ਪਾਨੀ
ਕਈ ਜਗਾ ਐਸੀਆਂ ਘੰਟੇ ਇਕ ਅਸਤੇ ਆਂਦਾ ਪੂਰੇ ਦਿਨ 'ਚ ਸਾਫ ਪਾਣੀ, ਫਿਰ ਬੰਦ ਹੋ ਜਾਂਦਾ, ਫਿਰ ਗੰਦਾ ਉਈਓ ਯੂਜ਼ ਕਰਨਾ ਪੈਂਦਾ ਓਨਾਂ ਨੂੰ।
ਅਰੇ ਭਾਜੀ ਪਹਿਲੇ ਹਰਿਆਨਾ ਚ ਤਿੰਨ ਟੈਮ ਆਂਦਾ ਸੀ ਪਾਣੀ, ਹੁਨ ਆਨ ਲੱਗ ਗਏ ਦੋ ਟੈਮ ਸਿਰਫ।
ਹਾਂ -ਹਾਂ ਸਈ ਗੱਲ ਏ।
ਪਹਲੇ ਤਿੰਨ -ਚਾਰ ਵਾਰੀ ਟੈਮ ਆ ਜਾਂਦਾ ਸੀ ਪਾਣੀ, ਹੁਨ ਤੇ ਦੋ ਵਾਰੀ ਬੜਾ ਮੁਸ਼ਕਿਲ ਨਾਲ ਆ ਰੈਆ।
ਸਹੀ ਗੱਲ ਏ, ਸਈ ਗੱਲ ਏ।
ਪਾਣੀ ਦੀ ਕਦਰ ਕਰਨੀ ਚਾਹੀਦੀ ਹਨਾਂ ਜੀ।
ਹੂੰ -ਹੂੰ ਬਾਰ ਦੇਖੋ ਜੈੜਾ ਪਾਣੀ, ਉਹ ਹੋਏਗਾ ਬਾਰਸ਼ ਦਾ ਹੋਏਗਾ ਓ ਵੀ ਡਰੇਨੇਜ ਸਿਸਟਮ ਲਾਏ ਨੇ, ਉ ਥੱਲੇ ਜਾ ਕੇ ਸਾਫ਼ ਹੋ ਕੇ ਦੁਬਾਰਾ ਉਹਨਾਂ ਕੋਲੋਂ ਯੂਜ ਹੁੰਦਾ ਵਾ।
ਉਹ ਤੇ ਹੈ ਜੀ, ਟੈਕਨੋਲੋਜੀ ਬੜੀ ਵੱਧ ਗਈ ਹੈ ਨਾ ਜੀ, ਬਾਹਰ ਦੇਸ਼
ਇੱਥੇ ਏ ਨੀਂ ਕੱਖ।
ਇੰਡੀਆ ਚ ਕਰਪਸ਼ਨ ਖਤਮ ਹੋਏਗਾ ਤੇ ਟੈਕਨੋਲੋਜੀ ਆਏਗੀ ਨਾ। ਜੈੜਾ ਪੈਹਾ ਆਂਦਾ ਓ ਸਾਰੇ ਸਰਕਾਰ ਈ ਖਾ ਜਾਂਦੀ ਏ।
ਹੋਰ?
ਇੰਡੀਆ ਤੋਂ ਕੋਈ ਘਟ ਪੈਹਾ ਥੋੜ੍ਹੀ ਹੈਗਾ, ਬੜਾ ਪੈਹਾ।
ਉ ਪੈਹੇ ਹੱਲੇ ਵੀ ਖਾਂਦੀ ਪਈ ਏ, ਹਲੇ ਵੀ ਲਾਲਚ ਏ ਐਥਨੋਲ ਕਦੀ ਪਈ ਵੱਡਾ।
ਓਈ ਤੇ।
ਹੂੰ
ਲਾਲਚ ਤੇ ਜ਼ਿੰਦਗੀ ਚ ਨੀ ਮੁਕਨਾ ਕਦੀ।
ਨਾ- ਨਾ ਏ ਜਿੰਨੇ ਅਮੀਰ ਹੋ -ਹੋ ਜਾਏਗੇ, ਆ ਹੋਰ ਲਾਲਚ ਵੱਧੀ ਜਾਣਾ। ਐਵੇ ਵੀਂ ਥੋੜੀ ਬਾਕੀ ਕੰਟਰੀਆਂ ਅੱਗੇ ਏ, ਹੂੰ ਸਈ ਗੱਲ ਏ।
ਨਈ ਜਿੰਨਾ ਆਵੇ ਓਨਾ ਕੱਟ ਹੈਗਾ ਜੀ।
ਸਈ ਗੱਲ ਐ-ਸਈ ਗੱਲ ਐ।
ਹਾਂਜੀ।
ਚਲੋ ਪਾਵੇਂ ਪੈਹਾ ਦਿੱਤਾ ਰਾ ਓਨੇ ਚੰਗੀ ਜਗ੍ਹਾ ਤੇ ਲਾਓ।
ਆਹੋ ਪਤਾ ਕੀ ਏ ਜੀ ਜੇੜਾ ਗਲਤ ਯੂਜ ਕਰਦਾ ਓਦਾ ਗ਼ਲਤ ਈ ਹੁੰਦਾ ਆਣ ਵਾਲੇ ਟਾਈਮ
ਸਈ ਗੱਲ ਏ ਐ ਤੇ ਦਿੱਤਾ ਵੀ ਨੀ ਕਿਸੇ ਨੇ ਐ ਤੇ ਛੀਨਦੇ ਪੇ ਨੇ ਆਪੇ ਕਰਮਾਂ ਨਾਲ ਥੋੜੀ ਆਂਦਾ ਪਯਾ ਐ ਤੇ ਛਿਨਦੇ ਪਏ ਨੇ ਚੋਰੀ ਕਰਦੇ ਪਏ ਨੇ ਪੈਹੇ।
ਓ ਸਾਰਾ ਸਰਕਾਰ ਥੋੜੀ ਲੈਜਾਏਗੀ ਪੈਸਾ ਟੈਕਸ ਓਨਾਂ ਨੂੰ ਚਾਇਦਾ ਹਰ ਚੀਜ਼ ਦੀ ਟੋਲ ਟੈਕਸ ਤੇ ਵੋ ਪਤਾ ਨੀ ਕਿੰਨੀਆਂ ਚੀਜ਼ਾਂ ਹਰ ਚੀਜ਼ ਚ ਟੈਕਸ ਮਾਰਿਆ ਦਾ ਓਨਾਂ ਨੇ
ਹਰ ਹਰ ਚੀਜ਼ ਚ ਹਰ ਚੀਜ਼ ਚ ਟੈਕਸ ਚਾਇਦਾ ਪਰ ਹ ਹਰ ਇੱਕ ਮੀਟਰ ਤੇ ਖੱਡਾ ਵੀ ਜ਼ਰੂਰ ਚਾਇਦਾ ਏਨਾਂ ਨੂੰ ਸੜਕ ਤੇ
ਹਾਂ।
ਬਸ ਓਇਓ ਗੱਲ ਏ ਨਾ
ਕਰਪਸ਼ਨ ਹੈਗਾ ਨਾ ਜੀ ਕਰਪਸ਼ਨ ਜਦੋਂ ਤੱਕ ਖ਼ਤਮ ਨੀ ਹੋਏਗਾ ਤਾਂ ਤਕ ਤਰੱਕੀ ਨੀ ਕਰ ਸਕਦਾ ਦੇਸ਼।
ਹੂੰ ‌।
ਗੱਲ, ਹੋਰ ਦੱਸੋ ਪਾਜੀ ਤੁਸੀਂ ਕੀ ਕਰ ਰੇ ਓ ਅਜ-ਕੱਲ-
ਬਸ ਪੜ੍ਹਾਈ ਚੱਲ ਰੀ ਹਜੇ ਤੇ
ਚਲੋ ਵਧੀਆ ਜੀ ਅੱਜ-ਕੱਲ ਨੌਕਰੀਆਂ ਵੀ ਤੁਆਨੂੰ ਪਤਾ ਹੈਗਾ
ਸਹੀ ਆ ਅੱਜ-ਚੱਲ ਤੇ ਏ ਆਈ ਨੇ ਖਾ ਲੀਆਂ ਸਾਰੀ ਨੌਕਰੀਆਂ ਤੇ
ਔਫ ਔਫਲਾਈਨ ਘੱਟ ਕੰਮ ਹੈਗਾ ਜੀ ਪਾਜੀ ਲੋਕੀ ਏਨਾ ਔਨਲਾਈਨ ਪੈਹਾ ਕਮਾ ਰੇ ਨੇ ਪੁੱਛੋ ਕੁਛ ਨਾ ਇੰਸਟਾਗ੍ਰਾਮ ਲਾਲੋ ਤੁਸੀਂ ਫੇਸਬੁੱਕ ਲਾਲੋ
ਹੋਰ ਟ੍ਰੇਡਿੰਗ ਲਾਲੋ
ਓਈ ਤੇ ਬੜੀ ਚੀਜ਼ਾਂ ਆ ਗਈਆਂ ਨੇ। ਲੋਕੀ ਕੰਮ ਤੇ ਹੁਣ ਜਾਦਾ ਕਰਦੇ ਈ ਨੀ।
ਸਈ ਗੱਲ ਏ।
ਸੋਸ਼ਲ ਮੀਡੀਆ ਬੜੀ ਪਾਵਰ ਹੈਗੀ ਏ ਜੀ ਸੋਸ਼ਲ ਮੀਡੀਆ
ਸਈ ਗੱਲ ਏ ਜੇੜਾ ਸਮਝਦਾਰ ਏ ਨਾ ਇੱਕ ਤੇ ਨੌਕਰੀ ਚਲੋ ਕਰਮਾ ਨਾਲ ਮਿਲੀ ਸੋ ਮਿਲੀ
ਸਾਇਡ ਤੇ ਆਪਣਾ ਓ ਵੀ ਰੱਖੇ ਵੂਲਲਾਈਨ
ਹੂੰ ਸਈ ਗੱਲ ਏ ਪਤਾ ਕੀ ਏ ਜੀ ਨੋ ਅੱਜ-ਕੱਲ ਨੋਰਮਲ ਦਸ-ਪੰਦਰਾਂ ਹਜ਼ਾਰ ਦੇ ਉੱਪਰ ਮਿਲਦੀ ਈ ਨੀ ਇੰਡੀਆ ਚ ਓ ਤੇ ਵਧੀਆ ਪੋਸਟ ਤੇ ਹੋਏਗਾ ਤਾਂ ਈ ਜਾ ਕੇ ਮਿਲੇਗੀ।
ਸਈ ਗੱਲ ਏ।
ਓਦਾਂ ਤੇ ਬੜਾ ਮੁਸ਼ਕਿਲ ਹੈਗਾ ਜੀ ਅੱਜ-ਕੱਲ ਤੁਸੀਂ ਬੈਂਕ ਦੀ ਨੌਕ ਲੀ ਲਾਲੋ ਸੋਲਾਂ-ਸਤਰਾਂ ਹਜ਼ਾਰ ਤੋ ਸਟਾਰਟਿੰਗ ਹੁੰਦੀ ਜੇ।
ਸਈ ਗੱਲ ਏ-ਸਈ ਗੱਲ ਏ।
ਗੱਲ ਓਈ ਹੈਗੀ ਏ ਨਾ ਜੀ ਬ ਮਤਲਬ ਏਨਾਂ ਨੂੰ ਚਾਇਦਾ ਕਿ ਏਨੇ ਬੱਚੇ ਪੜ੍ਹਾਈਆਂ ਕਰਦੇ ਨੇ ਜੀ ਨੌਕਰੀ ਕੱਟ ਤੋਂ ਕੱਟ
ਜੇ ਫੀਸਾਂ ਲੈ ਰੇ ਓ ਪੈਹੇ ਖਾ ਰੇ ਹੋ ਪੈਹੇ ਦੋ ਵੀ ਤੇ ਸਈ
ਓਈ ਤੇ ਵਧੀਆ ਤਰੀਕੇ ਐ ਸੈਲਰੀ ਦੋ ਕੱਟ ਤੋਂ ਕੱਟ ਚਾਲੀ- ਪੰਜਾਹ ਹਜ਼ਾਰ ਰੁਪੇ ਦਿਓ ਬਈ। ਅਗਲੇ ਦਾ ਕੁੱਛ ਬਣੇ ਤਾਂ ਸਈ।
ਬੰਦਾ ਸਟੱਡੀ ਚ ਕਰ ਰੇਆ ਇਨਵੈਸਟਮੈਂਟ ਕਰ ਰੇਆ ਰਿਟਰਨ ਵੀ ਤੇ ਮਿਲਣਾ ਚਾਇਦਾ।
ਓਇਓ ਏ ਨਾ ਗੱਲ ਸਾਰੀ। ਚਲੋ ਠੀਕੈ ਪਾਜੀ, ਫੇਰ ਤਾਡੇ ਨਾਲ ਗੱਲ ਕਰਕੇ ਵਦੀਆ ਲੱਗੇਆ ਜੀ।
ਓਕੇ-ਓਕੇ ਪਾਜੀ ਬੋਤ ਵਦੀਆ ਲਗੇਆ ਹਾਨੂੰ।
ਬ